ਹਾਂਜੀ।। ਹੈਲੋ, ਸਤਿ ਸ਼੍ਰੀ ਅਕਾਲ ਜੀ!
ਸਤਿ ਸ੍ਰੀ ਅਕਾਲ ਜੀ! ਹੋਰ, ਸਭ ਵਧੀਆ ਘਰ?
ਹਾਂਜੀ। ਸਭ ਵਧੀਆ ਜੀ। ਸਭ ਵਧੀਆ।
ਹਾਂਜੀ। ਮੈਂ, ਮੈਂ ਕਿਹਾ ਚਲੋ, ਤੁਹਾਡੇ ਨਾਲ ਗੱਲ ਕਰਾਂ ਕਿ ਬਈ ''ਮੈਂ ਬੈਠੇ ਆਪਣੀ ਫੈਮਿਲੀ ਨਾਲ ਡਿਸਕਸ ਹੀ ਕਰ ਰਹੀ ਥੀ, ਇੰਪੋਰਟੈਂਟ ਆਫ ਟਾਈਮ ਮੈਨੇਜ ਮਤਲਬ ਟਾਈਮ ਜਿਹੜਾ ਹੈਗਾ ਦੇਖੋ ਸਭ ਨੂੰ ਪਤਾ ਹੀ ਹੈਗਾ ਕਿ, ਇੱਕ ਅਨਮੋਲ ਦਨ ਹੈਗਾ। ਮਤਲਬ ਟਾਈਮ ਦੀ ਸਾਨੂੰ ਵੈਲਿਊ ਕਰਨੀ ਆਣੀ ਚਾਹੀਦੀ ਹੈਗੀ, ਤੁਸੀਂ ਸੁਣਿਆ ਹੀ ਹੋਏਗਾ ਜਿਹੜਾ ਟਾਈਮ ਨਾਲ ਨਹੀਂ ਚੱਲਦਾ ਨਾ ਉਹ ਬੰਦਾ ਜ਼ਿੰਦਗੀ 'ਚ ਕਦੀ ਸਫਲ ਨਹੀਂ ਹੋ ਸਕਦਾ। ਟਾਈਮ ਹੀ ਜੀਵਨ ਹੈਗਾ ਸਾਡਾ। ਕਹਿਣ ਦਾ ਮਤਲਬ ਇਹ ਹੋ ਗਿਆ ਕਿ, ਸਾਨੂੰ ਅਗਰ ਪੈਸਾ ਵੀ ਕਮਾਣਾ ਹੈਗਾ, ਆਪਣੀ ਹੈਲਥ ਵੀ ਬਣਾਣੀ ਹੈਗੀ ਜੀ। ਸਾਨੂੰ ਆਪਣੀ ਫੈਮਿਲੀ ਨੂੰ ਵੀ, ਟਾਈਮ ਦੇਣਾ ਹੈਗਾ ਤੋ, ਉਹ ਟਾਈਮ ਦੀ ਜਦੋਂ ਅਸੀਂ ਵੈਲਿਊ ਨਹੀਂ ਕਰੇਂਗੇ ਤੇ ਸਾਨੂੰ ਕਿਵੇਂ ਅਸੀਂ ਮਤਲਬ, ਅਗਰ ਸਾਨੂੰ ਟਾਈਮ ਦਾ ਮੈਨੇਜਮੈਂਟ ਕਰਨਾ ਆਨਾ ਚਾਹੀਦੈ ਨਾ।
ਬਿਲਕੁਲ-ਬਿਲਕੁਲ, ਬਿਲਕੁਲ! ਮੈਨੂੰ ਲੱਗਦਾ ਕਿ, ਬੱਚਿਆਂ ਨੂੰ ਬਚ ਪਨ ਤੋਂ ਹੀ ਸਿਖਾਣਾ ਬਹੁਤ ਇੰਪੋਰਟੈਂਟ ਹੈ ਕੀ, ਬੱਚੇ ਉਹਨੂੰ ਕਿ, ਟਾਈਮ ਬਹੁਤ ਇੰਪੋਰਟੈਂਟ ਹੈ। ਇੱਕ ਵਾਰ ਟਾਈਮ ਨਿਕਲ ਜਾਏ ਤਾ ਨਾ, ਫਾਇਦਾ ਨੀ ਕੁਛ ਕੰਮ ਫਿਰ ਉਸ ਟਾਈਮ ਵਾਪਿਸ ਨੀ ਆਂਦਾ, ਜਦੋਂ ਟਾਈਮ ਨਿਕਲ ਗਿਆ। ਬੱਚਿਆਂ ਨੂੰ ਸਿਖਾਣਾ ਮੈਨੂੰ ਲੱਗਦਾ ਬਚਪਨ ਤੋਂ, ਬਹੁਤ ਜ਼ਰੂਰੀ ਹੈ ਇਹ ਚੀਜ਼।
ਹਾਂਜੀ, ਇੱਹ ਤੇ ਬਿਲਕੁਲ ਹੈਈ, ਦੇਖੋ ਸਾਨੂੰ ਨਾ ਮੈਨੂੰ ਏਂਵੇਂ ਲੱਗਦਾ ਕਿ, ਜਿਵੇਂ ਟਾਈਮ ਮੈਨੇਜ ਮੈਨੂੰ ਲਗਦਾ ਅਗਰ ਤੁਸੀਂ ਕਰਨਾ ਤੇ, ਤੁਸੀਂ ਚਾਹੇ ਯੰਗ ਹੋ, ਚਾਹੇ ਤੁਸੀਂ ਏਜਿਡ ਹੋ, ਚਾਹੇ ਤੁਸੀਂ ਬੱਚੇ ਹੋ ਸਕੂਲ ਲਾਈਫ ਵੀ ਹੈਗੀ ਤੁਹਾਡੀ ਯਾਂ, ਕੋਾਲਜ ਲਾਈਫ ਹੈ, ਯਾ ਤੁਸੀਂ ਹਾਊਸ ਵਾਈਫ ਵੀ ਹੋ ਵਿੱਚ ਤੁਹਾਨੂੰ ਇੱਕ ਟਾਈਮ ਟੇਬਲ ਬਨਾਕੇ ਰੱਖਣਾ ਚਾਹੀਦਾ ਹੈ, ਕਿਉਂਕਿ ਅਗਰ ਤੁਹਾਡਾ ਟਾਈਮ ਟੇਬਲ ਹੋਏ ਨਾ ਕਿ, ਤੁਸੀਂ ਸਾਰੇ ਕੰਮ ਨਾ ਆਰਾਮ ਨਾਲ ਕਰ ਸਕਦੇ ਹੋ, ਤੁਹਾਨੂੰ ਪਤਾ ਹੈ ਕਿ, ਇਸ ਟਾਈਮ ਮੈਂ ਉੱਠ ਕੇ, ਐ ਵਾਲਾ ਕੰਮ ਕਰਨਾ ਹੈਗਾ, ਫਿਰ ਔਫਿਸ ਜਾਣਾ ਹੈਗਾ ਫਿਰ ਘਾਰ ਆਕੇ, ਬੱਚੇ ਮੈਨੇਜ ਕਰਨੇ ਹੈ, ਤੇ ਸਾਰੀ ਚੀਜ਼ਾਂ ਦਾ ਕੰਮ ਹੋ ਜਾਂਦਾ ਹੇਗਾ, ਅਗਰ ਤੁਸੀਂ ਟਾਈਮ ਟੇਬਲ ਨੀ ਬਣਾਓਗੇ, ਉਹਨੂੰ ਫੋਲੋ ਨਹੀਂ ਕਰੋਗੇ ਸੋਚੋਗੇ ਅੱਜ ਚੱਲ ਛੱਡ ਹਿ ਦਿੱਤਾ ''ਮੈਂ ਕੰਮ ਚਲੋ ਕੋਈ ਨੀ, ਕੱਲ ਕਰ ਲਾਂਗਾ, ਉਹ ਸੁਣਿਆ ਹੀ ਹੈਗਾ ਕੱਲ ਤੇ ਸੰਡਾਲੋ ਤੇ ਕੱਲ ਦਾ ਪਰਸੋਂ ਦਾ, ਪਰਸੋਂ ਦਾ ਪਤਾ ਨੀ ਕਦ
ਬਿਲਕੁਲ ਸਹੀ ਗਲ ਹੈ। ਬਿਲਕੁਲ! ''ਮੈਂ ਤਾਂ ਇਹ ਦੇਖਿਆ ਲੋਕਾਂ ਨੂੰ ਵੈਸੇ, ਜ਼ਿਆਦਾਤਰ''ਮੈਂ ਤੁਹਾਨੂੰ ਦਸ ਰਹੀ ਆ। ਮੈਂ ਤਾਂਨੂ ਔਨੇਸਟਲੀ ਦੱਸ ਰਹੀ ਹਾਂ, ਕੀ ਲੋਕੀ ਟਾਈਮ ਤੇ ਨੀ, ਹੁਣ ਤੇ ਬਣਾ ਲੈਂਦੇ ਐ। ਲੇਕਿਨ ਮੈਨੂੰ ਲੱਗਦਾ ਉਸ ਤੋਂ, ਉਹਦੇ ਅਕੋਰਡਿੰਗ ਘੱਟ ਹੀ ਲੋਕ ਚੱਲਦੇ ਐਂ।
ਸਭ ਤੋਂ ਪਹਿਲੇ ਤੇ, ਮੈਨੂੰ ਲੱਗਦਾ ਕੀ ਜਦੋ ਟਾਈਮ ਐ ਤੁਹਾਨੂੰ ਫੌਲੋ ਕਰਨਾ ਬਹੁਤ ਜ਼ਰੂਰੀ ਹੈ।
ਟੀਨ ਨੂੰ ਫੋਲੋ ਕਰਨਾ। ਤੇ, ਤੁਹਾਨੂੰ ਦੇਖੋ ਅਗਰ ਅਸੀਂ ਮੈਂ ਇਹ ਨੀ ਕਹਾਂਗੀ ਕਿ, ਤੁਸੀਂ ਰਾਤੋ-ਰਾਤ ਪੱਲਾ ਟੁੱਟੀ ਫੋਲੋ ਕਰ ਲੋਗੇ ਤੁਹਾਨੂੰ ਟਾਈਮ ਲੱਗੇਗਾ ਪਰ, ਤੁਸੀਂ ਆਪਣੀ ਵਿਲ ਪਾਵਰ ਨਹੀਂ ਛੱਡਣੀ ਨਾ, ਕਹਿਣ ਦਾ ਮ ਮੇਰਾ ਏ, ਕਿਉਂਕਿ ਅਗਰ ਤੁਸੀਂ ਟਾਇਮ ਮੈਨੇਜ ਨੂੰ ਕਰਕੇ ਸ ਚੱਲਣਾ ਹੈਗਾ। ਤੁਸੀਂ ਅਗਰ ਆਪਣੀ ਵਿਲ ਪਾਵਰ ਛੱਡਦੀ ਤ ਨਹੀਂ ਯਾਰ ਮੇਰੇ ਕੋਲ ਨਹੀਂ ਹੋ ਰਿਹਾ ਤੇ ਫਿਰ ਨਹੀਂ ਹੋ ਪਾਏਗਾ, ਹਾਂ, ਦੱਸ ਦਿਨ ਲੱਗਣੇ ਹੈਗੇ, ਪੰਦਰਾਂ ਦਿਨ ਲੱਗਣੇ ਹੈਗੇ, ਮੈਂ ਕਹਿ ਰਹੀ ਦਾਸ ਪੰਦਰਾਂ ਦਿਨ ਲੱਗਦੇ ਹੈਗੇ ਹੋਰ ਉਸ ਨੂੰ ਮਤਲਬ ਅਗਰ ਤੁਸੀਂ ਤੁਸੀ ਕਰੋਗੇ ਰੂਟੀਨ ਬਣਾਇਆ ਪਰ ਅਗਰ ਤੁਸੀਂ ਇਹ ਚੋਂ ਸੋਚੋਗੇ ਕਿ ਨਾ ਨਹੀਂ ਮੇਰੇ ਕੋਲੋਂ ਹੋਣਾ ਹੀ ਨੀ ਹੈਗਾ ਤੇ ਉਹ ਤੇ ਦੇਖੋ ਕਦੀ ਉਹ ਕੋਈ ਦਿਨ ਆਣਾ ਹੀ ਨੀ ਹੈਗਾ
ਬਿਲਕੁਲ ਸਹੀ ਗੱਲ ਹੈ ਟਾਈਮ ਤਾਂ ਲੱਗਦਾ ਹਰ ਚੀਜ਼ ਲਈ ਹਨਾ ਪੇਸ਼ੈਂਸਲੀ ਸਾਨੂੰ ਉਹਨੂੰ ਫੋਲੋ ਕਰਨਾ ਪੈਂਦਾ ਹੈ
ਹਾਂਜੀ ਹਾਂਜੀ ਹਾਂਜੀ ਹਾਂ ਇੱਕ ਸਟੂਡੈਂਟ ਵੀ ਹੋਏ ਨਾ ਨਾ ਦੇਖੋ ਉਹਦੀ ਲਾਈਫ ਚ ਵੀ ਟਾਈਮ ਦਾ ਕਿੰਨਾ ਇੰਪੋਰਟੈਂਟ ਰੋਲ ਹੈਗਾ ਤੁਸੀਂ ਦੇਖਿਆ ਹੀ ਹੋਗਾ ਸਟੂਡੈਂਟ ਜਿਹੜਾ ਹੈਗਾ ਅਗਰ ਡੇਲੀ ਪੜ੍ਹਾਈ ਕਰਦਾ ਉਹਨੇ ਆਪਣਾ ਡੇਲੀ ਰੂਟੀਨ ਬਣਾ ਰੱਖਿਆ ਕਿ ਮੈਂ ਇਸ ਸਮੇਂ ਸਕੂਲ ਜਾਵਾਂਗਾ ਇਸ ਸਮੇਂ ਹੋਮਵਰਕ ਕਰੂੰਗਾ ਇਸ ਸਮੇਂ ਘਰ ਦੀ ਤਿਆਰੀ ਕਰੂੰਗਾ ਤੇ ਵੇਖ ਦੇਖੋ ਉਹਦੇ ਨੰਬਰ ਦੇਖੋ ਕੰਪੈਰੀਜ਼ਨ ਕਰੋ ਇੱਕ ਨੋਰਮਲ ਬੱਚੇ ਨਾਲ ਜਿਹੜਾ ਔਰ ਜਿਹੜੇ ਬੱਚੇ ਨੇ ਰੂਟੀਨ ਬਣਾਇਆ ਹੋਇਆ ਕਿਉਂਕਿ ਦੇਖੋ ਸਕੂਲ ਜਾਣਾ ਵੀ ਜ ਜ਼ਰੂਰੀ ਹੈਗਾ ਹੋਮਵਰਕ ਕਰਨਾ ਵੀ ਜ਼ਰੂਰੀ ਹੈਗਾ ਖੇਲਣਾ ਵੀ ਜ਼ਰੂਰੀ ਹੈ ਅਸੀਂ ਇਹ ਨੀ ਖਾਂਗੇ ਕਿ ਬੱਚਾ ਪੜ੍ਹਦਾ ਰਹੇ ਖੇਲਣਾ ਵੀ ਬੱਚੇ ਨੂੰ ਆਪਣੀ ਹੋਬੀ ਚ ਵੀ ਟਾਈਮ ਸਪੈਂਡ ਕਰਨਾ ਚਾਹੀਦਾ ਹੈਗਾ ਅਗਰ ਬੱਚਾ ਟਾਈਮ ਟਾਈਮ ਨਾਲ ਪੜ੍ਹੇਗਾ, ਟਾਈਮ ਨਾਲ ਆਪਣੀ ਐਗਜ਼ਾਮ ਦੀ ਤਿਆਰੀ ਕਰੇਗਾ, ਤੇ ਦੇਖੋ ਉਹਦਾ ਟਾਈਮ ਜਿਹੜਾ ਹੋਏਗਾ ਉਹ ਮਤਲਬ ਉਹਨੂੰ ਪਤਾ ਹੈ, ਮੈਂ ਇਹ ਅੱਧਾ ਘੰਟਾ ਟੀਵੀ ਵੇਖਣਾ ਯਾ ਮੋਬਾਈਲ ਚਲਾਣੈ। ਤੇ, ਉਹਦੇ ਵਿੱਚ ਚਾਈਲਡ ਲੋੋਕ ਲਗਾ ਦੋ, ਤੁਸੀਂ ਆਪਣੇ ਬੱਚੇ ਦੇ ਮੋਬਾਈਲ ਦੇ ਦੇਖੋ ਮੋਬਾਈਲ ਬੰਦ ਹੋ ਗਿਆ ਉਹਨੂੰ ਪਤਾ ਚੱਲ ਗਿਆ ਕਿ ਬੱਚਾ ਮੈਂ ਕਿ ਪੜ੍ਹਦੈ ਤੇ ਉਹ ਬੱਚਾ ਵੀ ਸਕਸੈਸਫੁਲ ਬਣੂਗਾ ਹਨਾ
ਬਿਲਕੁਲ ਸਹੀ ਗੱਲ ਹੈ ਬਿਲਕੁਲ ਟਾਈਮਿੰਗ ਤਾਂ ਹਰ ਇੱਕ ਚੀਜ਼ ਤੇ ਬਹੁਤ ਜ਼ਰੂਰੀ ਹੈ ਚਾਹੇ ਰਿਸ਼ਤੇ ਲੈ ਲਓ ਚਾਹੇ ਤੁਸੀਂ ਕੁਛ ਵੀ ਲੈ ਲੋ ਮਤਲਬ ਟਾਈਮਿੰਗ ਹਰ ਚੀਜ਼ ਨੂੰ ਦੇਣਾ ਆ ਓਦੇ ਨਾਲ ਮੈਨੇਜ ਟਾਈਮ ਨੂੰ ਮੈਨੇਜ ਕਰਕੇ ਚੱਲਣਾ ਬਹੁਤ ਇੰਪੋਰਟੈਂਟ ਹੈ
ਹਾਂ ਉਹ ਤੇ ਹੈਗਾ ਦੇਖੋ ਫੈਮਿਲੀ ਨਾਲ ਵੀ ਤੁਸੀਂ ਟਾਈਮ ਸਪੈਂਡ ਕਰਨਾ ਹੈਗਾ ਤੇ ਤੁਸੀਂ ਟਾਈਮ ਦੋਗੇ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਰੀ ਫੈਮਿਲੀ ਕਦ ਇਕੱਠੀ ਹੁੰਦੀ ਹੈਗੀ ਹੁਣ ਜਿਵੇਂ ਤੁਸੀਂ ਡਿਨਰ ਕਰਦੇ ਹੋਏ ਫੈਮਿਲੀ ਨਾਲ ਬੈਠੋ ਡਿਸਕਸ ਕਰੋ ਗੱਲਾਂ ਉਹਨੂੰ ਫੋਨ ਛੱਡ ਰੱਖੋ ਸਾਈ ਡਿਸਕਸ ਕਰੋ ਓਦੇ ਗੋਲ ਚ ਸਾਹਮਣੇ ਬੱਚਾ ਬੈਠਾ ਤੁਹਾਡਾ ਯਾ ਪੇਰੈਂਟ ਹਸਬੈਂਡ ਬੈਠੇ ਹੈਗੇ ਜਾਂ ਕੋਈ ਬ੍ਰਦਰ ਸਿਸਟਰ ਵੀ ਬੈਠਾ ਹੈਗਾ ਤੇ ਗੋਲ ਚ ਫੋਕਸ ਕਰੋ ਨਾ ਤੁਸੀਂ ਬਹਿ ਕੇ ਨਹੀਂ ਇਹ ਵਾਲਾ ਗੋਲ ਕਿਵੇਂ ਕਰਨਾ ਤੁਸੀਂ ਸੁਜੈਸਟ ਕਰੋਗੇ ਅਗਰ ਤੁਸੀਂ ਵੱਡੇ ਹੋ ਯਾ ਛੋਟੇ ਹੋ ਤਾਂ ਤੁਸੀਂ ਸਲਾਹ ਮੰਗੋਗੇ ਦੋਨੋ ਚੀਜ਼ਾਂ ਹੀ ਜ਼ਰੂਰੀ ਹੈਗੀਆਂ ਲਾਈਫ
ਬਿਲਕੁਲ ਸਹੀ ਕਰ ਰਹੇ ਹੋ ਬਿਲਕੁਲ ਹਮ ਹੋਰ ਦੱਸੋ
ਬਸ ਅੱਜ-ਕੱਲ੍ਹ ਤੇ ਦੇਖੋ ਟਾਈਮ ਚ ਮੋਬਾਈਲ ਫੋਨ ਸੋਸ਼ਲ ਮੀਡੀਆ ਗੇਮਿੰਗ ਵਗੈਰਾ ਇਹ ਬੜੀ ਨਾ ਮਤਲਬ ਮੈਨੂੰ ਲੱਗਦਾ ਬੜੀ ਨਾ ਮਤਲਬ ਕਹਿੰਦੇ ਹ ਨਾ ਕਿ ਦੇਖੋ ਨਈ ਟੈਕਨੋਲੋ ਹਾਂ ਹਾਂ ਬਿਲਕੁਲ-ਬਿਲਕੁਲ ਸਹੀ ਆਖਿਆ ਦੇਖੋ ਕਿਉਂਕਿ ਇਹ ਚੀਜ਼ ਯੂਜ ਕਰਨੀ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗੀ ਪਰ ਇਹਦਾ ਜ਼ਿਆਦਾ ਯੂਜ ਕਰਦੇ ਹੈਗੇ ਤੇ ਬੱਚਾ ਨਾ ਜਿਹੜਾ ਹੈ ਉਹ ਟਾਈਮ ਮੈਨੇਜਮੈਂਟ ਨੀ ਕਰ ਸਕਦਾ ਨਾ ਟਾਈਮ ਨਾਲ ਚੱਲਣ ਵਾਸਤੇ ਤੁਹਾਨੂੰ ਇਹ ਛੋਟੀ-ਛੋਟੀ ਆ ਜਿਹੜੀ ਹੈਗੀਆਂ ਉਹ ਛੱਡਣੀ ਪਏਗੀ ਜਿਵੇਂ ਮੋਬਾਈਲ ਦਾ ਯੂਜ ਤੁਸੀਂ ਘੱਟ ਕਰੋ ਬਾਕੀ ਹੁਣ ਆਪਣਾ ਟਾਈਮ ਟੇਬਲ ਬਣਾਓ ਕਿ ਮਤਲਬ ਤੁਸੀਂ ਕਿਵੇਂ ਪੜ੍ਹਨਾ ਹੈ ਕਿਵੇਂ ਲਿਖਣਾ ਹੈਗਾ ਸਾਰੀ ਚੀਜ਼ਾਂ ਦਾ ਕੰਮ ਕਰਨਾ ਪਏਗਾ ਨਾ ਤੁਹਾਨੂੰ
ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਟਾਈਮ ਟੇਬਲ ਅਗਰ ਸਾਡੇ ਕੋਲ ਹੈਗਾ ਤਾਂ ਕੰਮ ਕਰਨਾ ਈਜੀ ਹੈ ਬਲਕਿ ਮੈਨੂੰ ਲੱਗਦਾ ਹਨਾ ਅਸੀਂ ਆਪਣਾ ਉਸੇ ਦਿਨ ਰਾਤ ਨੂੰ ਕਰਕੇ ਸੋਣੇ ਆ ਕਿ ਹਾਂ ਇਹ ਅਸੀਂ ਏਦਾਂ ਏਦਾਂ ਟਾਈਮ ਡਿਵਾਈਡ ਕੀਤਾ ਆਪਣਾ ਔਰ ਇਦਾ ਇਦਾ ਉੱਠ ਕੇ ਐ ਵਾਲਾ ਅਸੀਂ ਕੰਮ ਨਿਪਟਾਨਾ ਆਪਣਾ
ਹਾਂ ਦੇਖੋ ਮੈਂ ਤੇ ਕਹਾਂਗੀ ਕਿ ਦੇਖੋ ਸਮ ਜਿਹੜਾ ਟਾਈਮ ਦਾ ਬੰਦਾ ਵੈਲਿਊ ਕਰਦਾ ਹੈ ਨਾ ਉਹਨੂੰ ਮਤਲ ਸੁਕਸੈਸ ਉਹਦੇ ਹੱਥ ਹੀ ਲੱਗਦੀ ਹੈਗੀ ਦੇਖੋ ਜੀਵ ਜੀਵਨ ਤੁਹਾਡੀ ਲਾਈਫ ਹੈਗੀ ਕੋਈ ਐਵੇਂ ਦੇ ਅਫਸਰ ਆਂਦੇ ਹੈਗੇ, ਜਿਹੜੇ ਕੇਵਲ ਇੱਕ ਵਾਰੀ ਮਿਲਦੇ ਹੈਗੇ। ਜਦ ਤੁਸੀਂ ਉਸ ਟਾਈਮ ਨੂੰ ਮੈਨੇਜ ਕਰਕੇ ਚਲਿਆ ਤੁਸੀਂ ਲੈਣ ਕਿਉਂਕਿ ਦੇਖੋ ਅਗਰ ਤੁਸੀਂ ਟਾਈਮ ਨਾਲ ਚੱਲਦੇ ਹੋ ਨਾ ਤੁਹਾਡਾ ਕੋਂਫੀਡੈਂ ਲੇਬਲ ਵੀ ਵੱਧੂਗਾ। ਤੁਹਾਨੂੰ ਪਤਾ ਏ ਕਿ ਨਹੀਂ ਮੈਂ ਕੰਮ ਕਰ ਸਕਦਾ ਏ ਨਹੀਂ ਕਰ ਸਕਦਾ ਤੇ ਕੋਂਨਫੀਡੈਂਟ ਲੈਬਲ ਮਿਲੇਗਾ ਤੇ ਸਕਸੈਸਫੁੱਲ ਆਂਣੀ ਆਪਣੇ ਆਪ ਹੀ ਜ਼ਰੂਰੀ ਹੈਗੀ ਨਾ ਬੰਦੇ ਨ
ਬਿਲਕੁਲ, ਬਿਲਕੁਲ, ਬਿਲਕੁਲ ਆਪ ਇਨਸਾਨ ਦੇਖੋ ਟਾਈਮ ਨਾਲ ਚੱਲੇਗਾ ਤਾਂ ਆਪਣਾ ਡਿਸਪਲਿਨ ਤਾਂ ਬੰਦੇ ਦੇ ਅੰਦਰ ਆਪਣੇ ਆਪ ਈ ਆ ਜਾਂਦਾ। ਹਨਾ, ਡਿਸਿਪਲਿਨ ਰਹਿੰਦਾ ਇਨਸਾਨ ਦਾ ਨਾਲ ਨਾਲ ਟਾਈਮ ਨਜ ਸਿੱਖਿਆ ਕਿ ਮੈ ਟਾਈਮ ਦੇ ਹਿਸਾਬ ਨਾਲ ਕੰਮ ਕਰਨਾ ਆਪਣੇ ਆਪ ਇਨਸਾਨ ਦੇ ਵਿੱਚ ਡਿਸਿਪਲਿਨ ਤਾਂ ਆਈ ਜਾਂਦਾ।
ਹਾਂਜੀ ਦੇਖੋ ਮੈਂ ਏ ਨੀ ਕਹਾਂਗੀ ਦੇਖੋ ਹਰ ਜਿਹੜਾ ਫੇਮਸ ਵਿਅਕਤੀ ਉਦਾ ਔਦੇ ਪਿੱਛੇ ਨਾ ਕੋਈ ਆ ਕੋਈ ਵੀ ਨੇਤਾ ਅਭੀ ਆਏਗਾ ਨਾ ਤੋ ਉਹ ਟਾਈਮ ਦੀ ਵੈਲਿਊ ਹੀ ਦੇਖਾਂਗੇ ਤੇ ਚਾਹੇ ਤੁਸੀਂ ਇੱਕ ਅਕਸ਼ੇ ਕੁਮਾਰ ਨੂੰ ਦੇਖ ਲੋ। ਔ ਫਿਟਨੈਸ ਵਾਸਤੇ ਕਿਤਨਾ ਐਕਟਿਵ ਏ। ਔਨੂੰ ਏ ਕਿ ਮੈਂ ਸੱਤ ਵਜੇ ਅਗਰ ਖਾਣਾ ਖਾਣਾ ਹੈ ਤੇ ਸੱਤ ਤੋਂ ਲੇਟ ਉਹਨੇ ਖਾਣਾ ਨੀ ਖਾਣਾ ਨਾ ਬਾਹਰ ਦਾ ਖਾਣਾ ਹੈ ਉਹ ਮਤਲਬ ਦਿਖਾਇਆ ਗਿਆ ਕਿ ਉਹ ਆਪਣੇ ਟ ਓ ਮਤਲਬ ਇੱਕ ਬੰਦਾ ਆਪਣੇ ਟਾਈਮ ਨੂੰ ਲੈ ਕੇ ਦੇਖੋ ਕਿੰਨਾ ਸਕਸੈਸਫੁਲ ਹੈ ਉਹ ਬੰਦਾ
ਬਿਲਕੁਲ ਬਿਲਕੁਲ।
ਹਰ ਸਕਸੈਸਫੁਲ ਬੰਦੇ ਦੇ ਪਿੱਛੇ ਜਿਵੇਂ ਕਿਸੇ ਦਾ ਹੱਥ ਹੁੰਦਾ ਏ ਨਾ ਤੇ ਮੈਂ ਕਵਾਂਗੀ ਟਾਈਮ ਦਾ ਵੀ ਇੱਕ ਆਪਣਾ ਈ ਮਤਲਬ ਹੱਥ ਹੈਗਾ। ਕਿ ਬੰਦਾ ਟਾਈਮ ਨੂੰ ਅਗਰ ਮੈਨੇਜ ਕਰਕੇ ਚੱਲਦਾ ਤਾਂ ਔ ਬੰਦਾ ਸਕਸੈਸਫੁੱਲ ਜ਼ਰੂਰ ਹੁੰਦਾ ਏ ਨਾ ਆਪਣੀ ਲਾਈਫ
ਬਿਲਕੁਲ ਸਹੀ ਕਹਿ ਰਹੇ ਹੋ। ਬਿਲਕੁ ਟਾਈਮ ਦੀ ਵੈਲਿਊ ਕਰਨਾ ਬਹੁਤ ਜ਼ਰੂਰੀ ਏ।
ਹਾਂ ਕਿਉਂਕਿ ਟਾਈਮ ਨਾਲ ਬੰਦਾ ਆਰਾਮ ਨਾਲ ਆਪਣਾ ਦੇਖੋ ਤੁਹਾਡੇ ਕੋਲੋਂ ਪੂਰਾ ਦਿਨ ਹੁੰਦਾ। ਦਿਨ ਦੇ ਤੁਹਾਡੇ ਕੋਲੋਂ ਚੌਵੀ ਘੰਟੇ ਹੈਗੇ। ਦੇਖਿਆ ਜਾਏ ਤੇ ਚੌਵੀ ਘੰਟੇ ਬਹੁਤ ਲੰਬਾ ਟਾਈਮ ਹੁੰਦਾ ਸੱਤ ਤੋਂ ਅੱਠ ਘੰਟੇ ਤੁਸੀਂ ਸੋ ਰਹੇ ਔ। ਸਵੇਰੇ ਉੱਠ ਕੇ ਵਰਕ ਆਊਟ ਕਰੋ। ਚਲੇ ਜਾਓ ਪੀਜ਼ਾ ਲੈਣ। ਟਾਈਮ ਦੀ ਵੈਲਿਊ ਬਣਾ ਕੇ ਅਗਰ ਜਦੋਂ ਮਰਜ਼ੀ ਖਾ ਲਾ ਤੇ ਔ ਚੀਜ਼ ਨਹੀ ਚੱਲਣੀ ਨਾ ਲਾਈਫ ਚ। ਅਗਰ ਤੁਹਾਨੂੰ ਦੇਖੋ ਕੋਈ ਗੋਲ ਪ੍ਰਾਪਤ ਤਾ ਕਰਨਾ ਤੇ ਤੁਹਾਨੂੰ ਟਾਈਮ ਦਾ ਮੈਨੇਜਮੈਂਟ ਕਰਨੀ ਪਏਗੀ।
ਬਿਲਕੁਲ ਟਾਈਮ ਮੈਨੇਜਮੈਂਟ ਕਰਨਾ ਸਕਸ ਜਿੰਨੇ ਵੀ ਬਿਲਕੁਲ ਜਿੰਨੇ ਵੀ ਸਿਲੇਬ੍ਰਿਟੀਜ਼ ਨੇ ਚਾਹੇ ਨੇਤਾ ਨੇ ਚਾਹੇ ਜੋ ਵੀ ਅੱਜ ਦੇ ਟਾਈਮ ਤੇ ਸਕਸੈਸਫੁੱਲ ਐ ਟਾਈਮ ਦੀ ਕਦਰ ਕੀਤੀ ਔਨੇ ਹਨਾ ਟਾਈਮ ਦੇ ਹਿਸਾਬ ਨਾਲ ਚੱਲਿਆ ਅਗਲੇ ਨੇ ਤਾਂ ਅਗਲਾ ਠੀਕ ਐ, ਲੱਗਦਾ ਕਿ ਥੋੜ੍ਹਾ ਟਫ ਲੱਗੇਗਾ। ਲੇਕਿਨ ਮਿਲਦਾ ਵੀ ਔਨੂੰ ਈ ਹੈ। ਮੈਨੂੰ ਲੱਗਦਾ ਕਿ ਜੋ ਟਾਈਮ ਦੀ ਕਦਰ ਕਰਕੇ ਚੱਲਦਾ ਕਿ ਹਾਂ ਟਾਈਮ ਦੇ ਹਿਸਾਬ ਨਾਲ ਚੱਲਣਾ ਐ ਮੈਨੂੰ।
ਹਾਂਜੀ ਹਾਂਜੀ, ਕਿਉਂਕਿ ਦੇਖੋ ਟਾਈਮ ਜਿਹੜਾ ਹੁੰਦਾ ਸਾਰਾ ਕੰਮ ਕਰਦਾ ਔ ਵਿਅਕਤੀ ਕਦੇ ਵੀ ਤੁ ਤੁਸੀਂ ਦੇਖਣਾ ਅਨੁਸ਼ਾਸਿਤ ਜ਼ਿੰਮੇਵਾਰ ਹੁੰਦਾ ਆਤਮ ਨਿਰਭਰ ਰੁੰ ਔ ਔਦੇ ਵਿੱਚ ਨਾ ਦੇਖੋ ਸਮਾਜ ਚ ਨਾ ਔਦਾ ਅਲੱਗ ਹੀ ਰੁਤਬਾ ਹੁੰਦਾ। ਕਦੀ ਦੇਖਣਾ ਤੁਸੀਂ ਔਦਾ ਸਮਾਜ ਚ ਨਾ ਅਲੱਗ ਹੀ ਰੁ ਬਾ ਹੁੰਦਾ ਲੋਕਾਂ ਵਾਸਤੇ ਔ ਪ੍ਰੇਰਨਾ ਸੋਤ ਬਣਦਾ ਐ ਤੇ ਸਾਨੂੰ ਅਗਰ
ਬੋਲ ਦਿੰਦੇ ਹੋ ਇਨਸਾਨ ਦੇਖੋ ਤੁਸੀਂ ਇੰਨਾ ਅੱਛਾ ਇਗਜਾਮਪਲ ਜਿੱਦਾਂ ਦਿੱਤਾ ਅਕਸ਼ੈ ਕੁਮਾਰ ਦਾ। ਬਿਲਕੁਲ, ਐਗਜ਼ਾਮਪਲ ਬਹੁਤ ਅੱਛਾ ਓਦਾ ਹਾਂ ਬਾਕੀ, ਬਹੁਤ ਹੀ ਡੇਲੀ ਰੂਟੀਨ ਤਾਂ ਦੇਖਦਿਆਂ। ਇਹ ਨੀ ਹੈ ਕਿ, ਉਹ ਨੀ ਕਿ ਅੱਜ ਦਾ ਕਰਦਾ ਆ ਰਿਹਾ। ਏਨੇ ਸਾਲ ਤੋਂ ਤੁਸੀੇ ਦੇਖਦੇ ਆ ਰਹੇ ਓ, ਬਿਲਕੁਲ ਓਈ ਓ ਦੇਖੋ ਉਦਾ ਓਈ ਓ ਉਹ ਫੋਲੋ ਕਰਦਾ ਆ ਰਿਹਾ। ਉਹ ਔਰ ਦੇਖੋ ਕਿੰਨਾ ਫਿੱਟ ਹੈ। ਹਰ ਤਰੀ ਤਰੀਕੇ ਨਾਲ, ਹਰ ਚੀਜ਼ ਨਾਲ
ਹਾਂ। ਇਹ ਤੇ ਗੱਲ ਸਹੀ ਕਹੀ, ਦੇਖੋ ਸਭ ਮੈਂ ਤੇ ਇਹੀ ਕਹਾਂਗੀ। ਕਿ ਆਪ ਕੋ ਸਮੇਂ ਦੇਖੋ ਹੈਗਾ। ਉਹਨੂੰ ਸਦ ਉਪਯੋਗ ਕਰਕੇ, ਤੁਸੀਂ ਆਪਣੇ ਉਜਵਲ ਭਵਿਸ਼ ਦੀ ਪਹਿਚਾਣ ਬਣਾ ਸਕਦੇ ਓ, ਦੇਖੋ ਸਮੇਂ ਕ ਮੈਂ ਕਹਾਂਗੀ, ਹੈਰਾਨ ਦਾ ਇੱਕ ਹੀ ਤਰੀਕਾ ਹੈ। ਉਹਦਾ ਸਹੀ ਇਸਤੇਮਾਲ ਕਰਨਾ, ਨਾਲ ਸਮੇਂ ਦੀ ਬੱਚਤ ਹੋ ਗਈ। ਉਹ ਸਫਲਤਾ ਤੁਹਾਡੀ ਜਿਹੜੀ ਹੈਗੀ ਉਹ ਸਟਾਰਟਿੰਗ ਹੈਗੀ। ਤੁਸੀਂ ਸੋਚ ਕੇ ਚੱਲੋ ਕਿ ਇਹ ਗੱਲ ਵੀ ਮਾਇਡ ਚ ਰੱਖ ਕੇ ਚਲੋ। ਕਿ ਬੀਤਾ ਹੋਆ ਸਮੇਂ ਕਦੀ ਲਟ ਕੇ ਨਹੀਂ ਆਉਂਦਾ। ਕਿਉਂਕਿ, ਹਾਂ ਕਿਉਂਕਿ, ਤੁਸੀਂ ਜਵਾਨ ਓ ਤੁਸੀਂ ਹੁਣ ਹਾਰਡ ਵਰਕ ਕਰ ਸਕਦੇ ਹੋ, ਜਦੇ ਕੋ ਇਕ ਹੋ ਜਾਏਗੀ। ਤੁਹਾਡੇ ਕੋਲ ਹਾਰਡ ਵਰਕ ਵੀ ਨੀ ਹੋਣਾ ਨਾ। ਇਸ ਕਾਰਨ ਦੇਖੋ ਮੇਨ ਪੁਆਇੰਟ ਤੋਂ ਇਹੀ ਹੈਗਾ। ਕਿ ਜਿਹੜਾ ਟਾਈਮ ਹੈਗਾ। ਉਹ ਬੜਾ ਧਨ ਹੈਗਾ। ਚੋਰ ਚੋਰੀ ਤੋਂ ਕਰ ਸਕਦਾ। ਪਰ ਤੁਹਾਡੇ ਟਾਈਮ ਦੀ ਚੋਰੀ ਨਹੀਂ ਕਰ
ਬਿਲਕੁਲ ਟਾਈਮ ਅਸੀਂ ਖੁਦ ਹੀ ਆਪਣਾ ਖਰਾਬ ਕਰ ਦਿੰਦੇ ਆਂ। ਟਾਈਮ ਸਮਝ ਕੇ ਤੁਹਾਡੇ ਕੋਲੋਂ ਬਹੁਤ ਅੱਛੀ ਗੱਲਾਂ ਸਿੱਖਣ ਨੂੰ ਮਿਲੀਆਂ ਕਿ ਟਾਈਮ ਨੂੰ ਵਾਕੇ ਹੀ ਮੈਨੇਜ ਕਰਕੇ ਚਲਣਾ ਚਾਹੀਦਾ।
ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ
ਓਕੇ ਜੀ। ਸਤਿ ਸ੍ਰੀ ਅਕਾਲ